ਹੈਲੋ।
ਹਾਂਜੀ, ਹੈਲੋ।
ਸਾਸਰੀ ਕਾਲ ਜੀ।
ਸਾਸਰੀ ਕਾਲ ਜੀ ਸੁਣਾਓ ਕੀ ਹਾਲ-ਚਾਲ ਜੇ?
ਠੀਕ ਤੁਸੀਂ ਦੱਸੋ ਠੀਕ ਓ?
ਬਸ ਜੀ ਹਾਂਜੀ-ਹਾਂਜੀ ਵਧੀਆ।
ਹੋਰ ਕੀ ਕਰਦੇ ਪਏ ਓ?
ਕੁਛ ਨੀ ਬਸ ਫਰੀ ਹੋ ਕੇ ਥੋੜਾ, ਰੈਸਟ ਕਰ ਰਹੇ ਸੀ।
ਅੱਛਾ, ਰੋਟੀ ਹੋ ਗਈ ਤੁਹਾਡੇ ਦੁਪਹਿਰ ਦੀ।
ਹਾਂਜੀ-ਹਾਂਜੀ‌
ਅੱਛਾ-ਅੱਛਾ, ਮੈਂ ਤੁਹਾਨੂੰ ਐ ਕਹਿਣਾ ਸੀ ਕਿ ਤੁਸੀਂ ਆਏ ਨੀ ਕਿੰਨੇ ਚਿਰ ਹੋ ਗਏ ਸਾਡੇ ਘਰ।
ਐਕਚੁਲੀ ਗੱਲ ਇਸ ਤਰ੍ਹਾਂ ਨਾ ਕਿ, ਗਰਮੀ ਬਹੁਤ ਜ਼ਿਆਦਾ।
ਹਾਂਜੀ।
ਤੇ ਬਾਹਰ ਨਿਕਲਣ ਨੀ ਹੁੰਦਾ ਗਰਮੀ 'ਚ ਇੰਨੀ 'ਚ ਇਸ ਕਰਕੇ ਨਹੀਂ ਆ ਸਕ ਕਿ ਹਾਂਜੀ ਥੋੜਾ ਮੌਸਮ 'ਚ ਠੀਕ ਹੋਏਗਾ ਮੌਸਮ 'ਚ ਫਰਕ ਪਏਗਾ, ਫੇਰ ਦੇਖੋ ਲਗਾਵਾਂਗੇ ਚੱਕਰ।
ਅੱਛਾ-ਅੱਛਾ।
ਹਾਂਜੀ, ਤੁਸੀ ਦੱਸੋ ਕੀ ਕਰਦੇ ਓ?
ਬਸ ਕੁਛ ਨੀ ਅਸੀਂ ਵੀ ਰੋਟੀ ਖਾਧੀ ਸੀ, ਤੇ ਮੈਂ ਸੋਚਿਆ ਤੁਸੀਂ ਤੁਹਾਡਾ ਫੋਨ ਆਇਆ ਸੀ ਨਾ ਮੈਨੂੰ ਤਿੰਨ-ਚਾਰ ਦਿਨ ਪਹਿਲੇ, ਤੇ ਤੁਸੀਂ ਆਣਾ ਹੀ। ਫਿਰ ਮੈਂ ਕਿਹਾ ਤੁਸੀਂ ਆਏ ਨੀ ਮੈਂ ਪੁੱਛਾਂ ਜਦੋਂ ਤੁਸੀਂ ਕਿਉਂ ਨੀ ਆਏ।
ਬਸ ਟਾਈਮ ਮਿਲ ਨਹੀਂ ਲੱਗਦਾ, ਟਾਇਮ ਦੀ ਵਜਾ ਤੇ ਕੀ ਏ, ਗਰਮੀ ਦੀ ਵਜਾ ਬੜੀ ਜ਼ਿਆਦਾ ਏ ਗਰਮੀ ਬੜੀ ਜ਼ਿਆਦਾ ਏ
ਹਾਂਜੀ, ਗਰਮੀ ਤੇ ਹੈਗੀ ਏ।
ਇਸ ਕਰਕੇ ਬਾਹਰ ਨਿਕਲ ਨੀ ਹੁੰਦਾ, ਹਾਂਜੀ।
ਹਾਂਜੀ। ਉਹ ਪੀਓ ਨਾ ਬਣਾ ਕੇ ਨਿੰਬੂ ਪਾਨੀ ਪੀਓ, ਉਦੀ ਸ਼ਕੰਜੀਵੀ ਬਣਾ ਕੇ ਪੀਓ।
ਹਾਂਜੀ ਬਣਾਨੇ ਹੁੰਨੇ ਆ, ਅਸੀਂ ਨਾ ਗੂੰਦ ਕਤੀਰਾ ਭਿਓ ਲੇਨੇ ਆ ਨਾ
ਅੱਛਾ- ਅੱਛਾ।
ਹਾਂਜੀ ਗੂੰਦ ਕਤੀਰਾ ਭਿਓ ਲੋ ਥੋੜ੍ਹੀ ਦੇਰ ਫੇਰ ਉਹਨੂੰ ਰੱਖ ਕੇ ਫੇਰ ਨਿੰਬੂ ਪਾਨੀ ਬਣਾਓ ਨਮਕ ਪਾਓ, ਨਿੰਬੂ ਪਾਓ, ਉਸ ਸਕੈਸ ਵਿੱਚ ਜੋ ਤੁਸੀਂ ਆਪਣਾ ਐਡ ਕਰਨਾ ਕਰਕੇ, ਕਾਫੀ ਠੰਡਕ ਦਿੰਦਾ ਓ ਚੀਜ਼ਾਂ
ਹਾਂਜੀ। ‌ਅੱਛਾ, ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਸੀ।
ਹਾਂਜੀ।
ਕੀ ਤੁਹਾਡੇ ਇੱਥੇ ਟਾਹਲੀ ਸਾਹਿਬ ਗੁਰਦੁਆਰੇ ਦੇ ਕੋਲ ਰਹਿੰਦੇ ਔ, ਨਾ ਤੁਸੀਂ?
ਹਾਂਜੀ- ਹਾਂਜੀ।
ਤੇ ਓਧਰ ਗੁਰਪੁਰਬ ਕਦੋਂ ਹੁੰਦਾ ਐ।
ਐ ਨਾ ਪੰਜ ਜੁਲਾਈ ਨੂੰ ਆਏਗਾ।
ਅੱਛਾ, ਐਹ ਵਾਲਾ ਜੁਲਾਈ ਠੀਕ ਐ ਜੀ, ਅੱਛਾ- ਅੱਛਾ ਓ ਕਿਹੜੇ ਕਿਹੜੇ ਪਾਤਸ਼ਾਹੀ ਦਾ ਗੁਰਪੁਰਬ ਮਨਾਉਂਦੇ ਆ?
ਓ ਗੁਰੂ, ਹਾਂਜੀ
ਬੋਲੋ ਤੁਹਾਨੂੰ ਅਵਾਜ਼ ਆ ਰੀ ਐ ਮੇਰੀ। ਹੈਲੋ।
ਹਾਂਜੀ-ਹਾਂਜੀ, ਹੈਲੋ ਹਾਂਜੀ- ਹਾਂਜੀ ਬਿਲ ਆਵਾਜ਼ ਕੱਟ ਕੇ ਹੀ ਆ ਰਹੀ ਐ ਆਵਾਜ਼, ਹਾਂਜੀ। ਉਹ ਗੁਰੂ ਸਾਹਿਬ ਨੇ ਅਹ ਗੁਰੂ। ਉਹਨਾਂ ਦਾ ਹੈ।
ਗੁਰੂ ਹਰਗੋਬਿੰਦ ਸਿੰਘ ਜੀ।
ਨਈ, ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦਾ
ਤੁਸੀਂ ਅੱਛਾ, ਤੁਸੀਂ ਮੈਨੂੰ ਕੋਈ ਇਤਿਹਾਸ ਦੱਸ ਸਕਦੇ ਔ ਉਹਨਾਂ ਦਾ ਕਿ ਕਿਉਂ ਮਨਾਉਂਦੇ ਆ ਐਹ ਵਾਲਾਂ ਗੁਰਪੁਰ
ਐਹ ਜਿਹੜਾਂ ਗੁਰਦੁਆਰਾ ਨਾ, ਇਹ ਇਤਿਹਾਸਿਕ ਗੁਰਦੁਆਰਾ ਐ। ਏਥੇ ਗੁਰੂ ਸਾਹਿਬ ਜੀ ਆਪ ਆਏ ਸੀ, ਉਹਨਾਂ ਨੇ ਇੱਥੇ ਇੱਕ ਪੇੜ ਸੀ ਇੱਕ ਲੱਗਾਂ ਦਾ।
ਅੱਛਾ- ਅੱਛਾ।
ਹਾਂਜੀ ਇਕ ਪੇੜ ਸੀ, ਉਹਨਾ ਨੇ ਆਪਣਾ ਘੋੜਾ ਐਥੇ ਬੰਨਿਆ ਸੀ। ਟਾਲੀ ਨਾਲ ਬੰਨਿਆ ਸੀ। ਤੇ ਫਿਰ ਜਿਥੋ ਇਹਨਾ ਦਾ ਗੁਰਦੁਆਰਾ ਨਾਮ ਟਾਲੀ ਸਹਿਬ ਪਿਆ। ਤੇ ਫੇਰ ਹਰ ਸਾਲ ਏਥੇ- ਪੰਜ ਜੁਲਾਈ ਨੂੰ ਪ੍ਰੋਗਰਾਮ ਹੁੰਦਾ ਬਹੁਤ ਅੱਛਾ, ਬਾਹਰ ਦੇ ਰਾਗੀ ਆਂਦੇ ਨੇ ਬਾਹਰ ਦੇ ਦਰਬਾਰ ਸਾਹਿਬ ਕੋ ਆਉਦੇ ਨੇ, ਫੇਰ ਭਾਈ ਪਿੰਦਰਪਾਲ ਸਿੰਘ ਜੀ ਪਿਛਲੇ ਸਾਲ ਭਾਈ ਪਿੰਦਰ- ਪਾਲ ਸਿੰਘ ਜੀ ਆਏ ਸੀ।
ਅੱਛਾ- ਅੱਛਾ।
ਹਾਂਜੀ ਬਹੁਤ ਅੱਛੀ ਕਥਾ ਕੀਤੀ ਸੀ ਉਹਨਾ ਨੇ, ਤੇ ਇਸ ਇਸ ਵਾਰੀ ਦੇਖੋ ਉਹਨਾ ਨੇ ਰੈਨੋਵੇਟ ਦਾ ਕੰਮ ਲਾਇਆ ਦਾ ਗੁਰਦੁਆਰੇ, ਤੇ ਦੇਖੋ
ਅੱਛਾ।
ਇਸ ਵਾਰੀ ਕਿਸ ਤਰ੍ਹਾਂ ਕਰਦੇ ਨੇ ਸ਼ਾਇਦ ਕੰਮ ਖਤਮ ਹੋ ਜਾਏਗਾ ਉਹਨਾ ਦਾ ਕਾਫ਼ੀ ਗੁਰਦੁਆਰਾ ਪੁਰਾਨੇ ਹੋ ਗਏ ਸੀ ਬਿਲਡਿੰਗ ਦਾ ਕੰਮ ਲਗਾਯਾ ਦਾ ਓਨਾ ਨੇ। ਪੇਂਟ ਵਗੈਰਾ ਕਰ ਰੇ ਆ, ਹਾਂਜੀ ਅੰਦਰ ਨਾ ਓਨਾ ਦਾ ਰੈਨੋਵੇਟ। ਕਰ ਰੇਨ ਤੇ ਓ ਪੰਜ ਪੰਜ ਜੁਲਾਈ ਨੂੰ ਐ, ਕਾਫ਼ੀ ਸੰਗਤ ਆਂਦੀ ਐ, ਬੜੀ-ਬੜੀ ਦੂਰ ਤੋ ਆਂਦੀ ਐ ਸੰਗਤ। ਬੋਤ ਜਾਦਾ ਅੱਛਾ ਨਜਾਰਾ ਮਤਲਬ ਕੀ ਬੜਾ ਮਨ ਨੂੰ ਸਕੂਨ ਦੇਨ ਆਲਾ ਕੀਰਤਨ ਹੁੰਦੈ, ਮਨ ਕਰਦਾ ਕਿ ਸੁਨ ਦੇ ਜਾਓ ਸੁਨਦੇ ਜਾਓ। ਰਾਗੀ ਆਂਦੇ ਆ ਦਰਬਾਰ ਸਾਹਿਬ ਜੀ ਦੇ, ਰਾਗੀ ਆਂਦੇ ਐ ਬੋਤ ਅੱਛੇ ਕੀਰਤਨੀਏ ਆਨ ਦੇ ਇਥੋਂ ਦੇ ਫਿਰ ਓ ਬੜਾ ਰਸ ਕਿਨਾ ਕੀਰਤਨ ਹੁੰਦੈ, ਅੱਖਾਂ ਬੰਦ ਕਰਲੋ। ਇਸ ਤਰਾਂ ਲੱਗਦਾ ਅਸੀ ਸੱਚਖੜ ਹਰਿਮੰਦਰ ਸੈਬ ਬੈਠੇ ਦੇ ਆਂ।
ਅੱਛਾ।
ਹਾਂਜੀ-ਹਾਂਜੀ ਬੋਤ ਅੱਛਾ ਲਗਦਾ ਸੁਨ ਕੇ।
ਅੱਛਾ।
ਹਾਂਜੀ।
ਹਾਂ ਮੈ ਤਾਂ ਹੀ ਤੁਆਨੂੰ ਪੁੱਛਣਾ ਹੀ ਕਿ ਕਦੋ ਹੁੰਦੈ ਕਿਉਕਿ ਮੈ ਵੀ ਕਾਫ਼ੀ ਲੋਕ ਲੋਕਾਂ ਤੋ ਸੁਨੇਆ ਨਾ ਕਿ ਏਥੇ ਗੁਰਪੁਰਬ ਹੁੰਦੈ, ਮੈ ਕੇਆ ਚਲੋ ਪੁੱਛਨੇ ਆ ਐਤਕੀ ਅਸੀ ਵੀ ਆਵਾਂਗੇ ਜੇ ਟਾਈਮ ਲਗਿਆ ਨਾ ਤੇ ਆਵਾਂਗੇ ਅਸੀਂ ਵੀ ਹਾਂਜੀ।
ਜਰੂਰ ਆਓ ਜੀ, ਦੇਖੋ ਦਰਸ਼ਨ ਕਰੋ ਸੰਗਤ ਦੇ ਕਿੰਨੀ ਹੁਮ-ਹੁਮਾ ਕੇ ਸੰਗਤ ਆਂਦੀ ਏ।
ਹਾਂਜੀ-ਹਾਂਜੀ।
ਪੈਰ ਰੱਖਨ ਨੂੰ ਜਗ੍ਹਾ ਨੀ ਹੁੰਦੀ ਏਥੇ, ਬੈਠਨ ਦੀ ਜਗ੍ਹਾ ਨੀ ਹੁੰਦੀ ਇੰਨੀ ਸੰਗਤ ਹੁੰਦੀ ਏ।
ਅੱਛਾ।
ਹਾਂਜੀ। ਸਵੇਰੇ ਈ ਸ਼ੁਰੂ ਹੋ ਜਾਂਦਾ ਪ੍ਰੋਗਰਾਮ, ਨੋ ਵਜੇ ਸ਼ੁਰੂ ਹੋ ਜਾਂਦੈ। ਤੇ ਸ਼ਾਮੀ ਸ਼ਾਮੀ ਸਾਢੇ ਚਾਰ-ਪੰਜ ਵਜੇ ਸਮਾਪਤੀ ਹੁੰਦੀ, ਸੰਗਤ ਈ ਬੜੀ ਹੁੰਦੀ ਏ ਮੱਥਾ ਟੇਕਨ ਦੀ ਵਾਰੀ ਨੀ ਆਂਦੀ।
ਹਾਂਜੀ।
ਤੇ ਕਿਸੇ ਵੇਲੇ ਪੰਜ-ਛੇ ਵੀ ਵੱਜ ਜਾਂਦੇ ਐ, ਪੰਜ-ਛੇ ਵੱਜ ਜਾਂਦੇ ਐ। ਕਿਉਕਿ ਸੰਗਤ ਬੜੀ ਜਾਦਾ, ਜਿੰਨੀ ਸੰਗਤ ਹੋਏਗੀ ਫੇਰ ਓਨ ਰਸ਼ ਹੋਏਗਾ ਮੱਥਾ ਟੇਕਨ 'ਚ ਵੀ ਇਨਾਂ ਈ ਟਾਈਮ ਲੱਗੇਗਾ।
ਹਾਂਜੀ-ਹਾਂਜੀ।
ਹਾਂ।
ਠੀਕ ਐ, ਕੋਈ ਨੀ ਮੈ ਆਵਾਂਗੀ ਪ-
ਅੱਛਾ-ਅੱਛਾ ਠੀਕ ਐ, ਠੀਕ ਐ ਹਾਂ ਆਨਾ ਚਾਈਦਾ ਐ। ਹਾਂਜੀ ਬਸ ਵਦੀਆ।
ਠੀਕ ਐ।
ਵਦੀਆ ਸਭ ਠੀਕ ਠਾਕ।
ਅੱਜ ਕੀ ਬਣਾਇਆ ਤੁਸੀਂ?
ਅਸੀ ਸਵੇਰੇ ਬਨਾਏ ਸੀ ਨਾਸ਼ਤੇ ਨਾਲ ਆਲੂ ਵਾਲੇ ਪਰੌਂਠੇ।
ਅੱਛਾ।
ਫੇਰ ਹੁਨ ਦੁਪੈਰੀ ਦਈ ਭੱਲੇ ਬਨਾਏ ਨੇਂ।
ਅੱਛਾ।
ਘਰ ਈ ਬਨਾ ਲੈਂਨੇ ਨਾ ਅਸੀਂ, ਬ ਬਜ਼ਾਰ ਦੇ ਘੱਟ ਈ ਖਾਂਨੇਂ ਆਂ।
ਅੱਛਾ- ਅੱਛਾ।
ਹਾਂਜੀ ਔਰ ਦਹੀਂ ਭੱਲੇ ਬਣਾਏ ਆ। ਨਾਲੇ ਦੰਮ ਆਲੂ ਬਣਾਏ ਨੇਂ।
ਅੱਛਾ, ਤੇ ਤੁਸੀ ਘਰ ਵੀ ਬਣਾ ਲੈਂਦੇ ਹੋ?
ਹਾਂਜੀ-ਹਾਂਜੀ ਘਰ ਹੀ, ਅਸੀਂ ਦਹੀਂ ਭੱਲੇ ਬਾਜ਼ਾਰ ਦੇ ਘਟ ਈ ਖਾਈ ਦੇ ਆ। ਮੇਰੀ ਬੇਟੀ ਹੈ, ਉਹਨੂੰ ਬੜੇ ਪਸੰਦ ਨੇਂ। ਇਸ ਲਈ ਮੈਂ- ਤਦੀ ਫੇਰ ਅਸੀ ਆਪਨੇ ਘਰ ਬਣਾ ਲੈਣੇ ਹਾਂ।
ਅੱਛਾ ਤੁਸੀਂ ਮਾਂਹ ਤੋਂ ਤੀ ਯੂਜ਼ ਕਰਦੇ ਹੋ ਭੱਲਿਆਂ ਚ, ਯਾਂ? ਅੱਛਾ-ਅੱਛਾ। ਮੈਂ ਵੀ ਬਣਾਨੀਂ ਹਾਂ। ਪਰ ਮੇਰੇ ਕੋਲੋਂ ਸੋਫਟ ਨਹੀਂ ਬਣਦੇ। ਪੋਲੇ ਨਈ ਬਣਦੇ।
ਅੱਛਾ! ਨੀ ਅੱਸੀ ਤੇ ਰਾਤੀ ਦਾਲ ਭਿਝੋਂਦੇ ਆ ਰਾਤੀ ਪਹਲੇ। ਅਗਰ ਬਣਾਉਣੇ ਐ, ਹਾਂਜੀ ਕਮ ਸੇ ਕਮ ਅੱਠ- ਨੌ ਘੰਟੇ ਦਾਲ ਤੇ, ਚਾਹੀਦੀ ਹੈ ਭਿੱਜੀ ਦੀ।
ਅੱਛਾ-ਅੱਛਾ।
ਹਾਂਜੀ। ਫੇਰ ਉਹ ਭੀਜੇ ਹੋਏ ਦਾਲ, ਫੇਰ ਔ ਨੂੰ ਮਿਕਸੀ ਚ ਗ੍ਰਇੰਡ ਕਰ ਲੋ।
ਅੱਛਾ।
ਗ੍ਰਾਇੰਡ ਕਰਕੇ ਆਪਣੇ ਸੁਵਾਦ ਦੇ ਅਨੁਸਾਰ ਨਮਕ ਪਾ ਲੋ ਵਿੱਚ। ਉਹਨੂੰ ਚੰਗੀ ਤਰਾਂਹ ਫੈਂਟਨਾਂ ਏ, ਜਿੰਨੀ ਦੇਰ ਤੱਕ ਉਹਦੀ ਹਵਾ ਵਿੱਚ ਭਰ ਜਾਏ। ਦਾਲ ਫੂਲ ਨਾ ਜਾਏ, ਕਰਦੇ ਜਾਓ- ਕਰਦੇ ਜਾਓ। ਜੈਵੇ ਪੰਜਾਬੀ ਚ ਕਹਿੰਦੇ ਨਾਂ, ਘੋ੍ਂ ਕਰਨਾ ਘੋ੍ਂ ਕਰੀ ਜਾਓ। ਕਰੀ ਜਾਓ- ਕਰੀ ਜਾਓ ਹਾਂਜੀ ਕੰਮ ਸ- ਕੰਮ ਓਹਨੂੰ ਅੱਧਾ- ਪੌਣਾ ਘੰਟਾ ਕਰ ਕਰਕੇ-ਕਰ ਕਰਕੇ ਜਿਸ ਲੇ, ਇੱਕੋ ਡਰੈਕਸ਼ਨ ਚ ਉਹਨੂੰ ਕਰਨਾ ਏ। ਦੋ ਡਰੈਕਸ਼ਨਾਂ ਚ ਨੀ- ਕਰਨਾ ਉਹਨੂੰ, ਉਹ ਇਸ ਕਰਕੇ ਅਗਰ ਤੁਸੀਂ ਦੋ ਡਰੈਕਸ਼ਨਾਂ ਚ ਘੁੰਮਾਂ ਦਿੰਦੇ ਹੋ, ਉਹਦੇ ਕਾਰਨ ਕੀ ਉਹ ਗੈਸ ਪੂਰੀ ਪ੍ਰੋਪਰ ਬਣਦੀ ਨੀ ਏ ਉਹਦੇ ਵਿੱਚ।
ਅੱਛਾ।
ਹਾਂਜੀ ਉਹ ਜਿਸ ਤਰਾਂਹ ਤੁਸੀਂ ਇੱਕੋ ਸਾਈਡ ਤੇ ਕਰੀ ਜਾਓਗੇ- ਕਰੀ ਜਾਓਗੇ, ਕਰੀ ਜਾਓਗੇ। ਕਮ ਸੇ ਕਮ ਅੱਧਾ- ਪੌਣਾ ਘੰਟਾ, ਅਗਰ ਸਹੀ ਭੱਲੇ ਸੋਫ ਟ ਬਣਾਣੇ ਹੈ ਤੇ, 'ਆ' ਅੱਧਾ ਘੰਟਾ ਤੇ ਟਾਈਮ ਚਾਹੀਦਾ। ਚਾਹੀਦਾ, ਉਹਨੂੰ ਕਰਦੇ ਜਾਓ। ਫੇਰ ਥੋੜੀ ਵਿੱਚ ਤੁਸੀਂ ਨਮਕ ਪਾ ਲਓ, ਆਹ। ਹਿੰਗ ਪਾ ਲੋ, ਕਿਉਂਕਿ ਮਾਂਹ ਹੁੰਦੇ ਆ ਨਾ- ਮਾਂਹ ਹੁੰਦੇ ਆ ਥੋੜੇ ਬਾਦੀ। ਤੇ - ਹਿੰਗ ਪਾ ਲੋ ਉਹਦੇ ਨਾਲ, ਉਹਦਾ ਫਲੇਵਰ ਵੀ ਅੱਛਾ ਆਏਗਾ। ਖਾਣ ਚ ਵੀ ਸੁਵਾਦ ਹੋਣਗੇ। ਤੇ ਨਾਲੇ ਸੋਫਟ ਵੀ ਬਣਨਗੇ।
ਠੀਕ ਹੈ ਜੀ।
ਜਿਸ ਲਈ ਫੇਰ ਹੋ ਜਾਏ ਫੇਰ ਉਹਨੂੰ ਤੁਸੀਂ ਪਾਣੀ ਚ ਰੱਖ ਲਓ ਕੋਲ, ਪਾਣੀ ਚ ਪਾ ਕੇ ਚੈੱਕ ਕਰ ਲਓ ਦਾਲ ਨੂੰ, ਥੋੜਾ ਜਿਹਾ। ਪਾਣਾ ਨਾ ਵਿੱਚ ਘੋਂ ਜਿਹੜਾ ਕੀਤਾ ਹੋਇਆ ਹੈਗਾ ਉਹਦਾ ਬੈਟਰ, ਉਹ ਜਿਸਦੇ ਉੱਪਰ ਤੈਰ ਰਹੇ ਨਾ ਦੇਖੋ ਪਾਣੀ ਦੇ ਉੱਪਰ ਤਰਨ ਲੱਗ ਪਏ। ਉਹ ਫੇਰ ਤੁਹਾਡਾ ਬੈਟਰ ਬਿਲਕੁਲ ਤਿਆਰ ਹੈ। ਭੱਲੇ ਤਲਨ ਵਾਸਤੇ।
ਅੱਛਾ।
ਹਾਂਜੀ ਫੇਰ ਤੁਸੀਂ ਤੇਲ ਰੱਖ ਲੋ ਗਰਮ ਤੇਲ ਕਰਲੋ ਤੇਜ਼ ਫੇਰ ਉਹਨੂੰ, ਸਿਮ ਕਰ ਲੋ ਗੈਸ ਸਿਮ ਕਰ ਲੋ। ਉਹਦੇ ਵਿੱਚ ਫੇਰ ਭੱਲੇ ਪਾਣੇ ਆ ਆਪਣੀ ਮਰਜ਼ੀ ਹੈ ਤੁਸੀਂ ਵਿੱਚ ਡਰਾਈ ਫਰੂਟ ਐਡ ਕਰ ਸਕਦੇ ਹੋ, ਕਾਜੂ ਪਾਲੋ ਅਹ ਸੌੌਗੀ ਪਾਲੋ
ਹਾਂਜੀ।
ਫੇਰ ਉਹਨੂੰ ਕਰਕੇ ਤੁਸੀਂ ਨਿੱਕੇ-ਨਿੱਕੇ ਭੱਲੇ ਹੱਥਾਂ ਨਾਲ ਕਰੋ ਤੇ ਥੋੜੀ ਗੈਸ ਥੋੜ੍ਹੀ ਤੇਜ਼ ਕਰ ਲੈਣਾ ਟੈਂਪਰੇਚਰ ਮੀਡੀਅਮ ਤੇ ਰੱਖ ਲੈਣਾ ਏ ਉਹ ਆਪੇ ਹੀ ਤੁਹਾਡੇ ਭਲੇ ਹੋ ਜਾਣਗੇ ਥੋੜੇ ਜੀ ਦੇਖੋ ਹੀਟ ਚੜੀ ਇਹਨਾ ਨੂੰ ਥੋੜੀ ਤੁਸੀਂ ਪਰਤਾਲੋ ਤੇ ਉਪਰ ਥੋੜਾ ਤੇਲ-ਤੇਲ ਪਾਈ ਜਾੳ ਉਹਨਾਂ ਦੇ, ਗਰਮ ਈ ਤੇ
ਅੱਛਾ ਜੀ।
ਹਾਂਜੀ ਉਹ ਫੇਰ ਬਣ ਜਾਣਗੇ ਤੇ ਫੇਰ ਉਹਨਾਂ ਨੂੰ ਜੇ ਅਗਰ ਦਹੀਂ ਚ ਪਾਣਾ ਤੁਸੀਂ ਫੇਰ ਹੁਣ ਥੋੜਾ ਪਾਣੀ ਕੋਸਾ ਕਰੋ ਪੱਲੇ ਤੁਹਾਡੇ ਸਾਰੇ ਤਲੇ ਗਏ ਐ ਫੇਰ ਉਹਨੂੰ ਤੁਸੀਂ ਪਾਣੀ ਕੋਸਾ ਕਰੋ ਗਰਮ ਕਰਕੇ ਵਿੱਚ ਥੋੜ੍ਹਾ ਨਮਕ ਪਾਲੋ
ਨਮਕ ਕਿਹੜਾ ਪਾਨਾ ਕਾਲਾ ਜਾਂ ਚਿੱਟਾ ਅੱਛਾ ਚਿੱਟਾ ਠੀਕ ਐ ਜੀ
ਪਾਨੀ ਚ ਪਾ ਲੈਣਾ ਨਾ ਉਹਦੇ ਚ ਨਮਕ ਪਾਕੇ ਥੋੜਾ ਕੋਸਾ ਪਾਣੀ ਉਹ ਚ ਤੁਸੀਂ ਭੱਲੇ ਡਿੱਪ ਕਰ ਲੋ।
ਹਾਂਜੀ।
ਪੰਜ ਦਸ ਮਿੰਟ ਰੱਖੋ ਫਿਰ ਭੱਲਿਆਂ ਨੂੰ ਪਾਣੀ ਥੋੜਾ ਨਿਚੋੜ ਲਓ ਹੱਥ ਤੇ ਤਲੀ ਤੇ ਰੱਖ ਕੇ ਭੱਲੇ ਉਹਦਾ ਪਾਣੀ ਕੱਢ ਲਓ, ਉਹ ਜਿਹੜਾ ਤੇਲ ਐਕਸਟਰਾ ਤੇਲ ਹੁੰਦਾ ਨਾ ਉਹ ਨਿਕਲ ਜਾਂਦਾ ਬਾਹਰ
ਅੱਛਾ-ਅੱਛਾ।
ਹਾਂਜੀ, ਐਕਸਟਰਾ ਤੇਲ ਬਾਹਰ ਨਿਕਲ ਜਾਂਦਾ ਤੇ ਫਿਰ ਤੁਸੀਂ ਦਹੀਂ ਚ ਪਾਲ ਲੋ ਦਹੀਂ ਚ ਥੋੜ੍ਹੀ ਜਿਨੀ ਖੰਡ ਪਾਲ ਲੋ ਚਾਟ ਮਸਾਲਾ ਚਾਟ ਮਸਾਲਾ ਪਾ ਲੋ।
ਹਾਂਜੀ-ਹਾਂਜੀ।
ਤੇ ਫੇਰ ਤੁਸੀਂ ਉਹਨੂੰ ਥੋੜਾ ਮਿਕਸ ਕਰਕੇ ਉਸ ਦਹੀਂ ਦਾ ਥੋੜਾ ਖੱਟਾਪਨ ਵੀ ਦੂਰ ਹੋ ਜਾਏਗਾ, ਚਾਟ ਮਸਾਲਾ ਜਾਏਗਾ ਤੇ ਉਹਦੇ ਵਿੱਚ ਤੁਸੀਂ ਪੱਲੇ ਪਾਲਓ ਫੇਰ ਉਪਰੋਂ ਹੁੰਦੀ ਅਗਰ ਤੁਸੀਂ ਹਰੀ ਚੱਟਨੀ ਚਟਨੀ ਪਾਨੀ ਏ ਉਹ ਵੀ ਪਾ ਸਕਦੇ ਹੋ। ਅਗਰ ਅ ਅਹ ਕੋਈ ਮਿੱਠੀ ਚਟਨੀ ਪਾਣੀ ਏ
ਉਹ ਵੀ ਪਾ ਸਕਦੇ ਤੁਸੀਂ ਹਾਂਜੀ, ਤੇ ਦੇਖੋ ਤੁਹਾਡੇ ਪੱਲੇ ਇਕਦਮ ਸੋਫਟ ਬਣਗੇ ਤੁਸੀਂ ਜਿੰਨਾ ਨੂੰ ਅਹ ਹਵਾ ਭਰੋਗੇ ਨਾ ਵਿੱਚ ਡਾਇਰੈਕਸ਼ਨ ਵਿੱਚ ਉਹ ਜਿੰਨੀ ਤੁਸੀਂ ਹੋ ਸਕਦਾ ਓਨਾ ਕਰੋਗੇ ਓਨੇ ਸਾਫ਼ਟ ਬਣਨਗੇ ਤੇ ਬਿਲਕੁਲ ਸਾਫਟ ਹੋਨਗੇ ਹਾਂਜੀ ਜਿਸਰਾ ਹੁੰਦਾ ਨਾ ਉਸ ਤਰ੍ਹਾਂ ਸੋਫਟ ਬਨਣ ਗਏ ਅਗਰ ਅਸੀਂ ਦੋ ਡਾਇਰੈਕਸ਼ਨਾਂ ਚ ਘੁਮਾ ਦਿੰਨੇ ਆ ਅਗਰ ਅਸੀਂ ਦੋ ਡਾਇਰੈਕਸ਼ਨਾਂ ਚ ਘੁੰਮਾ ਦਿੰਦੇ ਹਾਂ ਤੇ ਉਹਦੇ ਨਾਲ ਉਹਦੀ ਗੈਸ ਅੰਦਰ ਨਹੀਂ ਬਣੇਗੀ ਪ੍ਰੋਪਰ
ਠੀਕ ਐ ਜੀ
ਤੇ ਹਾਂਜੀ ਇੱਕੋ ਡਾਇਰੈਕਸ਼ਨ ਚ ਤੁਸੀਂ ਕਰੀ ਜਾਓ, ਕਰੀ ਜਾਓ ਦੇਖਣਾ ਤੁਹਾਡੇ ਭਲੇ ਕਿੰਨੇ ਸੋਫਟ ਬਣਨਗੇ ਬਨਾਓਗੇ ਤੇ ਟਰਾਈ ਕਰਕੇ ਦੇਖਣਾ ਫਿਰ ਬਾਈ ਮੈਂ ਆਖਿਆ ਸੀ ਤੁਹਾਨੂੰ ਬਣਾਣ ਆਸਤੇ
ਹਾਂਜੀ ਕੋਈ ਨੀ ਮੈਂ ਆਪ ਮੈਂ ਬਣਾਵਾਂਗੀ ਫੇਰ ਮੈਂ ਤੁਹਾਨੂੰ ਤੁਹਾਡੇ ਘਰ ਵੀ ਭੇਜਾਂਗੀ ਠੀਕ ਐ, ਠੀਕ ਐ ਜੀ ਓਕੇ ਜੀ, ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ।